ਦਾਸ
ਹੋਰ ਤੁਸੀਂ ਕਿਵੇਂ ਹੋ
ਸਤਿ ਸ਼੍ਰੀ ਅਕਾਲ ਜੀ ਵਧੀਆ ਵਧੀਆ ਜੀ ਤੁਸੀਂ ਦੱਸੋ
ਸਤਿ ਸ੍ਰੀ ਅਕਾਲ ਬਸ ਵਧੀਆ ਹੋਰ ਦੱਸੋ ਕਿਵੇਂ ਤੁਹਾਡੇ ਇਏਧਰ ਦਾ ਮੌਸਮ ਕਿਵੇਂ ਚੱਲ ਰਿਹਾ ਹੈ
ਅੱਛਾ ਅੱਛਾ ਇਨੀ ਵਧੀਆ ਹੈ ਗਰਮ ਹੈਗਾ ਹੈ ਅੱਛਾ ਅੱਛਾ ਸਾਡੇਥੇ ਤਾਂ ਬਸ ਦੋ ਦਿਨਾਂ ਦੀ ਬਰਸਾਤ ਪੈ ਰਹੀ ਹੈ ਤੇ ਇੱਥੇ ਮੌਸਮ ਥੋੜਾ ਠੰਡਾ ਹੋਇਆ ਪਿਆ ਹੈ ਬਰਸਾਤ ਪੈਂਦੀ ਪਈ ਹੈ ਵਧੀਆ ਹੈ ਬਸ ਥੋੜਾ ਜ ਬਰਸਾਤ ਪਹਿਦੀ ਪਈ ਤੇ ਹਾਂਜੀ
ਅੱਛਾ ਅੱਛਾ
ਹੋਰ ਕੀ ਕਰਦੇ